ਹਾਂਜੀ
ਸਤਿ ਸ਼੍ਰੀ ਅਕਾਲ ਜੀ, ਕਿਦਾ ਠੀਕ ਓ। ਬਸ ਵਧੀਆ। ਹੋਰ ਕੀ ਕਰਦੇ? ਬਸ ਬੈਠੇ ਹੋਏ ਸੀ।
ਹੂੰ।
ਕੀ ਕਰਨਾ ਦੁਪਹਿਰ ਟਾਈਮ, ਬੱਚਿਆਂ ਨਾਲ ਬਸ ਬਾਕੀ। ਨਈ ਲੰਚ ਕੀਤਾ ਨੀ, ਅੱਜ ਬ੍ਰੇਕਫਾਸਟ ਇ ਲੇਟ ਹੋਇਆ ਸੀ।
ਅੱਛਾ ਜੀ।
ਨੀ ਲੰਚ ਤਾਂ ਕਰਕੇ ਥੋੜਾ
ਹੋਰ ਸੁਣਾਓ
ਬਸ ਵਧੀਆ ਵਧੀਆ ਤੁਸੀਂ ਸੁਣਾਓ
ਕੁਛ ਨਹੀਂ ਬਸ ਹੁਨੇ ਲੰਚ ਵਗੈਰਾ ਰੈਡੀ ਕੀ ਕਿਤਾ ਕੱਪੜੇ ਧੋਏ ਨੇ ਨਾਲ ਨਾਲ
ਹੁ ਹੁ ਤੁਸੀ ਸ਼ਾਮੀ ਧੋ ਲੈਣੇ ਸੀ ਨਾ ਗਰਮੀ ਬਹੁਤ ਆ।
ਬਸ ਹੁਣ ਲਾਈਟ ਵਗੈਰਾ, ਲਾਈਟ ਗਰਮੀ ਦੇ ਦਿਨ ਵੀ ਲਾਈਟ ਵਗੈਰਾ ਬਹੁਤ ਤੰਗ ਕਰਦੀ ਐ ਉਹਦੇ ਕਰ ਕੇ ਫੇਰ ਚਲੋ ਏਹੀ ਐ ਵੀ ਮਸ਼ੀਨ ਲਗਾ ਕੇ ਨਾਲ ਆਪਣਾ ਖਾਣਾ ਵਗੈਰਾ ਵੀ ਬਣ ਗਿਆ ਦੋਨੋਂ ਕੰਮ ਨਿਪਟ ਗੇ।
ਅੱਛਾ-ਅੱਛਾ।
ਹਾਂਜੀ।
ਕਿਉਂਕਿ ਲਾਈਟ, ਮੌਸਮ ਥੋੜ੍ਹੀ ਦੇਰ ਪਹਿਲਾ ਠੀਕ ਹੋਇਆ ਥੋੜ੍ਹਾ ਆ ਬਰਸਾਤ ਆਈ ਹੈ ਥੋੜ੍ਹੀ ਦੋ ਕਨੀਆ ਐ ਪਰ ਉਹ ਬਹੁਤ ਜ਼ਿਆਦਾ ਗਰਮੀ ਕਰ ਗਈ ਏ।
ਹਾਂ ਸਹੀਮ ਬੋਤ ਦੇਖੀਆ ਕਰੀ, ਅੱਛਾ। ਬਰਸਾਤ ਜਦੋਂ ਆਂਦੀ ਏ ਨਾ ਫੇਰ ਐਦਾ ਹੀ ਹੋ ਜਾਂਦਾ।
ਜੀ ਬਰਸਾਤ ਗੁਮਾਂ ਜ਼ਿਆਦਾ ਕਰਦੀ ਏ, ਆਏ ਦੋ-ਤਿੰਨ ਕਣੀਆਂ ਛਿੱਟਾ ਹਿ ਆਇਆ ਬਾਰਿਸ਼ ਦੀਆਂ ਪਰ ਉਹਨੇ ਹੁਮ ਬਹੁਤ ਜ਼ਿਆਦਾ ਕਰ ਦਿੱਤਾ।
ਅੱਛਾ ਅੱਛਾ
ਹਾਂਜੀ
ਹੋਰ ਤੁਸੀਂ ਖਾ ਲਿਆ ਖਾਣਾ
ਅਸੀਂ ਬਸ ਖਾਣ ਲੱਗੇ ਆਂ, ਬਣਾ ਲਿੱਤੇ ਨੇ ਚਾਵਲ। ਹੁ ਖਾਵਾਂਗੇ। ਫਿਰ ਥੋੜ੍ਹੀ ਦੇਰ ਰੈਸਟ ਵਗੈਰਾ ਕਰਲਾਗੇ। ਕੀ ਕਰਨੈ, ਸਾਡਾ ਤੇ ਸਾਰਾ ਦਿਨ ਐਵੇ ਈ ਨਿਕਲ ਜਾਦੈ।
ਅੱਛਾ। ਹੂੰ ਗਰਮੀਆ ਚ ਨੀ ਪਤਾ ਲਗਦਾ।
ਅਸੀਂ ਗਰਮੀਆਂ ਚ ਪਹਿਲੇ ਤਾਂ ਰੋਟੀ ਖਾਣ ਦਾ ਮਨ ਨੀ ਕਰ ਦਾ ਠੰਡਾ ਪੀ ਵੀ ਜਾਓ- ਪੀ ਵੀ ਜਾਓ।
ਬਸ ਲੀਕੂਅਡ ਦਿਲ ਕਰਦਾ, ਬਸ ਲੀਕੂਅਡ ਲਈ ਜਾਓ।
ਬਸ ਓਦੇ ਨਾਲ ਈ ਪੇਟ ਵਗੈਰਾ, ਪੂਰਾ ਆਫ਼ਰ ਜਾਂਦਾ ਏ। ਹੋਰ ਕੀ ਪੀਨਾ ਹੈ, ਕਿਸੇ ਨੇੇ।
ਨਾ ਲਿਕੂਅਡ ਸ਼ੇਕ- ਸ਼ੂਕ ਬਸ ਪਿਲੋ ਤੇ ਠੀਕ ਐ।
ਹੂੰ, ਓ ਵੀ ਕਿੰਨਾ ਕੁ ਪੀ ਲਈਦਾ ਏ।
ਹੂੰ। ਕਰਕੇ ਗੱਲ ਕਰਦਾ
ਹੂੰ ਏ ਤੇ, ਹੈ ਈ।
ਨੀ ਹਾ ਹੋਰ ਸੁਣਾਓ ਤੁਸੀਂ?
ਬਸ ਵਧੀਆ।
ਹੂੰ, ਜਾਣਾ ਨੀ ਕਿਤੇ ਤੁਸੀਂ ਘੁੰਮਣ?
ਜਾਣਾ ਕਿੱਥੇ ਐ ਅਸੀਂ ਘੁੰਮਣ। ਗਰਮੀ ਬੋਤ ਐ ਜਾਣਾ ਕਿੱਧਰ ਐ।
ਹੂੰ। ਆਸ ਪਾਸ ਲਗਾਣਾ ਸੀ ਕਿਤੇ ਆਸ ਪਾਸ ਚੱਕਰ
ਅਸੀਂ ਹਫ਼ਤਾ ਦਸ ਦਿਨ ਹੋਗੇ। ਅਸੀਂ ਘੁੰਮਨ ਆ ਜੈਪੁਰ ਗਏ ਦੇ ਸੀ।
ਅੱਛਾ-ਅੱਛਾ ਹਾਂਜੀ।
ਹਾਂਜੀ ਬਸ ਓਧਰ ਘੁੰਮ ਫਿਰ ਕੇ ਆਏ ਆ।
ਹੂੰ-ਹੂੰ।
ਓਧਰ ਵੀ ਬੋਹਤ ਜਾਦਾ ਗਰਮੀ ਏ।
ਹਾਂ ਓਦਰ ਤਾ ਹੀ।
ਤਾਜ ਮਹਿਲ ਵਗੈਰਾ, ਹਾਂਜੀ।
ਰਤੀਲਾ ਐ ਨਾ ਓਦਰ ਰੇਤ ਵਗੈਰਾ।
ਹਾਂਜੀ ਰੇਤ ਵਗੈਰਾ ਹੁੰਦੀ ਏ, ਔਧਰ ਨਾ ਹਾਂਜੀ। ਕਿਲੇ ਵਗੈਰਾ ਜੇੜੇ ਓਧਰ ਬਣੇ ਹੋਏ ਨੇ, ਬਸ ਔ ਪੁੱਛੋ ਕੋਛ ਨਾ, ਇੰਨੀ ਗਰਮੀ ਏ ਔਧਰ।
ਕਈ ਜਾਨ
ਜੂ ਬੱਚੇ ਮਗਰ ਪੈ, ਗਏ ਜੂ ਵੇਖਣਾ ਏ। ਤੇ ਜੂ ਵੇਖਣ ਚਲੇੇ ਗਏ। ਜੂ ਵਿਚਾਰੇ ਜਾਨਵਰ ਵੀ ਅੱਧਮੋਏ ਹੋਏ ਦੇ ਨੇ ਔਥੇ ਤੇ। ਰੋਟੀ ਖਾਲਾ ਫੇਰ ਚਲਨਾ ਐ। ਜਾਨਵਰ ਵੀ ਗਰਮੀ ਦੇ ਨਾਲ ਪਰੇਸ਼ਾਨ ਹੋਏ ਦੇ ਨੇ।
ਹੂੰ-ਹੂੰ
ਬਸ ਫਿਲਹਾਲ ਏਸ ਮੀਨੇ ਤੇ, ਜੈਪੁਰ ਦਾ ਈ ਟੂਰ ਲਾਇਆ ਏ। ਹੁਣ ਅੱਗੋਂ ਦੇਖੋ, ਕਿੱਥੇ ਜਾਂਦੇ ਆ।
ਚਲੋ ਵਧੀਆ। ਟੂਰ ਲਾਣਾ ਵੀ ਚਾਈਦਾ ਥੋੜਾ ਬੰਦੇ ਦਾ ਮਨ ਵੀ ਹੋਰ ਹੋ ਜਾਂਦਾ।
ਏ ਤੇ ਹੈ ਈ, ਘਰ ਵੀ ਕੀ ਕਰਨਾ ਏ ਗਰਮੀ ਵੀ ਬੋਤ ਇਕ ਤਾ ਨਾ ਮੌਸਮ ਠੀਕ ਹੋਏ ਬੰਦਾ ਨਿਕਲ ਜਾਂਦਾ ਕਿੱਧਰੇ ਹੋਰ। ਤੇ ਇਸ ਟਾਈਮ ਮਨਾਲੀ ਵਗੈਰਾ ਦੇੇਖੋ। ਮੋਸਟਲੀ ਲੋਕੀ ਐ ਘੁੰਮਣ ਜਾਂਦੇ ਪਏ ਨੇ।
ਹੂੰ ਹਾਂ। ਓਧਰ ਵੀ ਆ, ਵਧੀਆ ਮੌਸਮ ਰੈਂਦਾ ਓਧਰ ਮਨਾਲੀ ਵੀ।
ਮਨਾਲੀ ਵੀ ਅੱਛਾ ਹੈ ਵੈਦਰ ਨਾ, ਸਾਡੇ ਨੋਨ ਗਏ ਹੋਏ ਸੀ। ਸੀ ਓਹ ਅੱਗੇ ਕੀ ਨਾਮ ਏ ਓਦਾ ਮਨਾਲੀ ਤੋਂ ਅੱਗੇ। ਰੋਤਾਂਗ, ਰੋਤਾਂਗ, ਰੋਤਾਂਗ, ਹਾਂਜੀ ਓਧਰ ਘੁੰਮ ਕੇ ਆਏ ਨੇ, ਔਧਰ ਕੈੰਦੇ ਨੇ ਇੰਨੀ ਠੰਡ ਹੈ ਨਾ ਪੁੱਛ
ਹਾਂ, ਔਥੋਂ ਉੱਪਰ ਹੋ ਜਾਂਦੀ ਏ ਨਾ, ਉੱਪਰ ਠੰਢ ਹੀ ਹੁੰਦੀ ਐ ਰੋਤਾਂਗ।
ਚੋਰਸਤਾ ਵੀ ਓਧਰ ਏਨਾ ਗੋਲ, ਗੋਲ, ਗੋਲ। ਔਤੇ ਸਾਰੇ ਰਸਤੇ ਵੋਮਟਿੰਗ ਕਰਦੇ ਗਏ ਨੇ। ਬਈ ਏਨੀ ਪਰੇਸ਼ਾਨੀ ਹੋ ਜਾਂਦੀ ਏ।
ਵਗ਼ੈਰਾ ਹੋਏ ਓਧਰ ਦਾ ਫੇਰ ਸੜਕ ਹੀ ਬੰਦ ਕਰ ਕੈੰਦੈ ਰਸਤਾ ਬੰਦ ਕਰ ਦਿੰਦੇ ਓਧਰ ਜਾਣ ਈ ਨੀ ਦਿੰਦੇ। ਆਪਾਂ ਗਏ ਸੀ ਤੇ
ਪਰ ਹੈਵੀ ਡਰਾਈਵਰ ਚਾਈਦਾ‌ ਗੱਡੀ-ਗੂੱਡੀ ਚਲਾਣ ਵਾਸਤੇ। ਵੈਸੇ ਏਧਰਲੇ ਇਹ ਵਿਚ ਨਾ ਓਨਾਂ ਨੇ ਅਪਣੀ ਕੈਬ ਰੱਖੀਆਂ ਹੁੰਦੀਆਂ ਲੋਕਾਂ ਨੇ ਨਾ ਓਹਦੇ ਵਿੱਚ ਜਾਣਾ ਪੈਂਦਾ। ਹਾਂਜੀ- ਹੈਲੋ। ਹੈਲੋ। ਹੈਲੋ- ਹੈਲੋ-